ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਹੋਰ ਕਿਵੇਂ ਹੋ।
ਬਸ ਵਧੀਆ ਤੁਸੀਂ ਸੁਣਾਓ।
ਬਸ ਵਧੀਆ ਹੋਰ ਕੀ ਚੱਲਦਾ ਪਿਆ।
ਕੁਛ ਨੀ ਬੈਠੇ ਆਂ ਤੁਸੀਂ ਕੀ ਕਰਦੇ ਹੋਗੀ ਰੋਟੀ
ਹਾਂਜੀ ਹੋ ਗਏ। ਹੁਣ ਬੱਚਿਆਂ ਨੂੰ ਸੁਣਾ ਰਏ ਸੀ ਸਵੇਰੇ ਸਕੂਲ ਐ ਇਹਨਾਂ ਦਾ
ਹਾਂਜੀ-ਹਾਂਜੀ ਓਹੀ-ਉਹੀ ਮੈਂ ਵੀ ਉਸਨੂੰ ਲੀ ਕੇ ਬੈਠੀ ਆਂ ਕੁੜੀ ਨੂੰ ਉਹਦਾ ਹਿੰਦੀ ਦਾ ਪੇਪਰ ਹੈ ਨਾ ਕੱਲ੍ਹ ਤ ਓ ਚਾਲੂ ਹੈਗਾ।
ਅੱਛਾ-ਅੱਛਾ
ਹਾਂਜੀ ਸਕੂਲ ਦਾ ਕਿਵੇ ਨਾ ਅੱਜ ਕੱਲ ਬੜਾ ਈ ਹੈਗਾ ਬੱਚਿਆਂ ਦਾ
ਪੜ੍ਹਾਈ ਏਨੀ-ਏਨੀ ਮੋਟੀ ਬੁੱਕਸ ਬਵੇ ਇੰਨੇ ਛੋਟੇ ਬੱਚੇ ਆ ਇੰਨੇ-ਇੰਨੇ ਬੁੱਕਸ ਆਪਣੇ ਟੈਮ ਤੇ ਇਨੀ ਹੁੰਦੀ ਵੀ ਨਹੀਂ ਸੀਗਾ,
ਉਹੀ-ਉਹੀ ਪਹਿਲੇ ਹੁੰਦੀ ਨੀ ਸੀਗਾ, ਹੁਣ ਤਾਂ ਐਵੇਂ ਹੈ ਕਿ ਪੜ੍ਹਾਈ ਅੱਜ ਕੱਲ ਦੀ ਕਿਵੇਂ ਜਿੱਦਾਂ ਬੋਲਦੇ, ਤੇ ਲਾਅ ਦੀ ਕਰਨੀ ਆੳਂਦੀ ਪੜ੍ਹਾਈ ਓਦਾਂ ਦੀ ਹੈਗੀ ਹੈ, ਵਕੀਲ ਬਨਣਾ ਹੁੰਦਾ ਕਈ ਞਾਰ,
ਬੋਹਤ ਜ਼ਿਆਦਾ ਹੀ ਹੁੰਦਾ ਹੈਗਾ, ਹੁਣ ਇੰਨੀ ਮੋਟੀ -ਮੋਟੀ ਛੋਟੇ- ਛੋਟੇ ਬੱਚੇ ਆ ਜੇਹੜੇ ਕੇਜੀ ਵਾਲੇ ਵੀ ਉਹਨਾ ਨੂੰ ਵੀ ਇੰਨੀ ਮੋਟੀ -ਮੋਟੀ ਬੁੱਕਸ,
ਹਾਂਜੀ ਉਓਹੀ ਹੈ ਹੈਗਾ ਨਾ,
ਸਕੂਲ ਕੋਲੇਜ ਇਹ ਸੀਨ ਹੈ। ਅੱਗੇ ਵਾਲਾ ਬੱ ਬੱਚਾ ਕਿੰਨਾ ਕ ਵਜ਼ਨ ਚੁੱਕ ਕੇ ਲੈ ਕੇ ਜਾਏ, ਏਨੀਆਂ- ਏਨੀਆ ਬੁੱਕਾਂ ਲੈ, ਲੈ ਕੇ ਜਾਣੀਆਂ ਪੈਂਦੀਆਂ ਨਾਲ,
ਹ
ਕਿੰਨਾ ਔਖਾ ਹੁੰਦਾ ਹੈ ਨਿਆਣੇ ਨੂੰ,
ਨਹੀਂ ਬਹੁਤ ਹੈਗੀ ਆ, ਅੱਜ ਕੱਲ੍ਹ ਤਾਂ ਬੁੱਕਾਂ ਦਾ ਪੁੱਛੋ ਹੀ ਨਾ, ਬਹੁਤ ਜ਼ਿਆਦਾ ਹੈਗਾ, ਪਹਿਲੇ ਕਿਵੇਂ ਏਦਾਂ ਇੰਨਾ, ਪੜ੍ਹਾਈ ਨਹੀਂ ਸੀਗੀ, ਅੱਜ ਕੱਲ੍ਹ ਜ਼ਿਆਦਾ ਪੜ੍ਹਾਈ ਦਾ ਜੋਰ ਹੈ ਜ਼ੋਰ,
ਆਜ਼ਾਦੀ ਹੋ ਗਈ ਆ, ਛੋਟੇ ਛੋਟੇ ਬੱਚੇ ਆ, ਉਹਨਾਂ ਦੇ ਵੀ ਇੰਨਾ- ਇੰਨਾ ਲੋਡ ਪਾਇਆ ਹੋਇਆ ਟੀਚਰਾ ਨੇ, ਹਾਂ, ਆਪਣੇ ਟਾਈਮ ਚ ਤਾਂ ਇੰਨਾ ਹੁੰਦਾ ਵੀ ਨਹੀਂ ਸੀ, ਕਿ ਨਹੀਂ ਇੰਨੀ ਫੀਸਾਂ ਹੁੰਦੀਆਂ ਸੀ।
ਹ ਆਜ ਕੱਲ ਅੱਜਕੱਲ ਤੋਂ ਕਿਵੇਂ ਭਾਾਬੀ ਹੁਣ ਅੱਜ ਕੱਲ੍ਹ ਤਾਂ ਜਿਵੇਂ ਕਿ ਨਹੀਂ ਕਿ ਬੋਲਦੇ ਆਪਾਂ ਪੜ੍ਹਾਈ ਜ਼ਿਆਦਾ ਮਾਇਨੇ ਰੱਖਦੀਏ ਹੁਣ, ਪਹਿਲੇ ਵੀ ਸੀਗੀ, ਦੇਖੋ ਇੱਦਾਂ ਨਹੀਂ ਸੀਗੀ ਪਹਿਲਾਂ ਨਹੀਂ ਸੀਗੀ, ਪਰ ਲੇਕਿਨ ਜਿਹੜੀ ਪਹਿਲੇ ਦੀ ਪੜ੍ਹਾਈ ਸੀਗੀ ਨਾ ਉਹ ਥੋੜ੍ਹੀ ਮਤਲਬ, ਉਸ ਜਮਾਤਾ ਟਾਈਪ ਦੀ ਸੀਗੀ, ਅੱਜ -ਕੱਲ ਜਿਹੜੇ ਜਿਸ ਹਿਸਾਬ ਨਾਲ ਚੱਲ ਰਿਹਾ ਦੇਖੋ, ਹੁਣ ਏ ਆਈ ਦਾ ਆ ਗਿਆ ਏ ਹੁਣ, ਅੱਜ ਕੱਲ੍ਹ ਨਵੀਂ ਨਵੀਂ ਉਹ, ਓਦੇ ਨਾ ਬ੍ਰਾਂਚ ਆ ਗਈ -ਆ ਗਈ ਆ, ਆਈ ਸੀ -ਆਈ ਸੀ ਦਾ ਸੀ ਬੀ ਐੱਸ ਈ ਬੋਰਡ ਹੈਗਾ, ਜਿਹੜਾ ਬੋਰਡ ਆਏ ਨੇ ਨਵੇਂ -ਨਵੇਂ ਜਿਸ ਹਿਸਾਬ ਨਾਲ, ਬੋਲਦੇ ਕੀ ਬੋਲਦੇ ਔਨੂ ਕਲਾਸਾਂ ਹੁਣ ਤਾਂ ਜੀ ਹੋ ਗਈਆਂ, ਚਾਲੂ ਹਾਂ ਉਸ ਹਿਸਾਬ ਨਾਲ ਪੜ੍ਹਾਈ ਤਾ ਚਾਲੂ ਹੈਗੀ ਹੈ,
ਬਹੁਤ ਜ਼ਿਆਦਾ ਹਰ ਚੀਜ਼ ਨੇ,
ਬੱਚਿਆਂ ਦਾ ਬਚਪਨਾ ਪੂਰਾ ਹੀ ਹੋ ਰਿਹਾ ਵੇਸਟ,
ਬਹੁਤ ਜ਼ਿਆਦਾ,
ਪੜ੍ਹਾਈ-ਪੜ੍ਹਾਈ ਸੀ, ਪੜ੍ਹਾਈ ਦੇ ਪਿੱਛੇ ਵਿਚਾਰੇ ਹੋ ਗਏ ਤਾਂ ਪ੍ਰੇਸ਼ਾਨ,
ਹੁਣ ਖੇਡਣਾ ਵੀ ਕੀ ਆ, ਸਕੂਲੋਂ ਆਉਂਦੇ ਆ, ਫੇਿਰ ਥੋੜ੍ਹੀ ਦੇਰ ਆਰਾਮ ਕਰਨਾ ਰੋਟੀ ਉਹ ਖਾ ਕੇ ਤਾਂ ਫਿਰ ਉਹੀ, ਅੱਛਾ, ਇਹ ਲੈ ਕੇ ਆਏ ਸੀਗੇ ਆਪਣੀ ਬੁੱਕਸ? ਇੰਨੀ ਮੋਟੀ -ਮੋਟੀ ਬੁੱਕਾਂ ਮੈਂ ਕਿਆ ਹਾਏ ਐਲ ਕੇ ਜੀ ਦੇ ਬੱਚੇ ਐ ਇੰਨੇ- ਇੰਨੇ ਛੋਟੇ, ਪਰ ਬੁੱਕਸ ਏਨੀ ਮੋਟੀ-ਮੋਟੀ ਐ, ਮੈਂ ਕਯਾ ਸਾਡੇ ਟਾਈਮ ਤੇ ਇੰਨਾ ਹੁੰਦਾ ਈ ਨੀ ਸੀਗਾ ਏਦਾ,
ਹਾਂ, ਓ ਤੇ ਹੈਈ ਏ, ਸਈ ਗਾੱਲ ਏ, ਅੱਜ-ਕੱਲ ਤੋ ਨਈ ਹੁੰਦਾ ਬਾਬਾ, ਅੱਜ-ਕੱਲ ਤੋ ਤੁਸੀ ਮਾਵਾਂ ਵਿੱਚ ਪਰੇਸ਼ਾਨ ਹੋ ਜਾਂਦੀਐਂ। ਓ ਤੇ ਬੱਚੀਆ ਦਾ ਹੋਂਦਾ ਈ ਹੋਂਦੈ, ਪੜਾਨਾ ਫਿਰ ਤੋਂ ਓ ਬੋਲਦੇ ਨਾ, ਮਾਵਾਂ ਦੀ ਫਿਰ ਪੜਾਈ ਚਾਲੂ ਹੋ ਗਈ।
ਹੂੰ ਮਾਂਵਾ ਦੀ ਫੇਰ ਤੋ ਓਈ ਚ ਪੜਾਈ ਐ।
ਫੇਰ ਪੜਾਈ ਚਾਲੂ ਹੋਗੀ ਆ ਆਪਨੀ।
ਮੇਰੀ ਤੇ ਦੋਨੋ ਮਾਰਥੀਆਂ ਦੇ ਪਿੱਛੇ ਲੱਗਣਾ ਪੈਂਦਾ, ਓਨੂੰ ਵੀ ਦਾੱਸ ਓਨੂੰ ਵੀ ਦਾੱਸ, ਏਦਾ ਹੁੰਦਾ,
ਇਵੇਂ ਹੁੰਦੈ ਬੋਤ ਬੜਾ ਮੁਸ਼ਕਿਲ ਏ,
ਏ, ਬੀ, ਸੀ ਲਿੱਖੇ ਗਿਆਂ, ਮੰਮਾ ਤੁਸ ਢਿੱਲੋਂ, ਉੱਪਰ ਏ, ਬੀ, ਸੀ ਲਿਖੋ, ਅਸੀ ਥੱਲੋ ਰਿਪੀਟ ਕਰਾ
ਯੇਈ ਚੀਜ਼ ਹੋਂਦੈ, ਬੱਚੇ ਨੂੰ ਓਈ ਯੇ ਤੋ ਕੈਂਦੇ ਨਾ ਐਥੇ ਵੀ ਓਈ ਹੁੰਦੈ, ਤੁਸੀ ਕੋਸ਼ਚਨ ਕੱਰ ਲੋ, ਮੈਂ ਆਂਸਰ ਦੇਖ ਕੇ ਕਰਨੀ ਆ, ਫੇਰ ਲਿਖਦੀ, ਕੋਸ਼ਚਨ ਇਵੇਂ- ਐ ਨੀ ਕਿ ਖੁਦ ਈ ਪੜ ਲੋ, ਖੁਦ ਈ ਆਂਸਰ ਲਿਖ ਲੋ, ਤੁਮ ਪੇਪਰ 'ਚ ਤੁਸੀ ਖੁਦ ਈ ਲਿਖੋਗੇ ਨਾ ਆਂਸਰ ਪੱੜ ਕੇ ਤੇ ਕੋਸ਼ਚਨ ਪੜੋਗੇ ਤੁਸੀ, ਤੱਦ ਈ ਆਂਸਰ ਲਿਖ ਪਾਓਗੇ ਨਾ।
ਓਹੀ।
ਓ ਨੀ ਤੁਸੀ ਕੋਸ਼ਚਨ ਪਰੋ। ਅਸੀ ਨੀ ਪੜਾਂਗੇ, ਤੁਸੀਂ ਹੁਨ ਬੋਲੋ ਅਸੀ ਆਂਸਰ ਲਿਖਾਂਗੇ।
ਉਹ ਤੇ ਹਰ ਚੀਜ਼ ਪਰ ਅਸਲ 'ਚ ਨਾ, ਸਈ ਬੋਲਾ ਨਿਆਣਾ ਨਾ ਪਰੇਸ਼ਾਨ ਹੋਗਯੈ। ਨਿਆਨਾ ਨਾ ਥੋੜੀ ਨਾ, ਜਿੱਦਾਂ ਪੈਲੇ ਟਾਈਮ ਤੇ ਹੁੰਦਾ ਸੀ ਨਾ, ਓਦਾਂ ਰੈਣਾ ਚਾਈਦੈ ਇੰਨਾ-ਇੰਨਾ ਬ‌ਅਡਨ ਨਿਆਣਿਆਂ ਤੇ ਆ ਗਿਆ ਨਾ ਕਿ ਨਿਆਨੇ ਨਾ ਕਨਫਯੂਜ ਹੁੰਦੇ ਕੀ ਪੜੀਏ, ਕੀ ਕਰੀਏ।
ਤੁਸੀ ਅੱਜ ਦੇ ਮੇਰੀ ਹੁਨ ਸਾਡੇ ਇੱਥੇ ਵੀ ਹੈਗੇ, ਰਿਲੇਟਿਸ ਹੈਗੇ ਜੇੜੇ, ਓਨਾਂ ਦੇ ਬੱਚੇ ਨੇ ਮੁੰਡੇ ਹੁਨ ਹੈਗੇ ਪੰਜਵੀਂ‌, ਕੀ ਛੇਵੀ, ਕੀ ਸੱਤਵੀਂ 'ਚ ਗਏ ਨੇ। ਇੱਕ ਤਾ ਦਸਵੀ 'ਚ ਗਿਆ, ਇੱਕ ਅੱਠਵੀ 'ਚ ਹਾਂ ਬਰਾਬਰ ਇੱਕ ਅੱਠਵੀ 'ਚ ਗਿਆ। ਤੁਸੀ ਉਹਦਾ ਰਾਤੀ ਬਾਰਾਂ ਬਾਰਾਂ, ਇੱਕ ਵਜੇ ਤੱਕ ਉਨ੍ਹਾਂ ਦਾ ਵਿਚਾਰਿਆਂ ਦੇ ਬੁੱਕ ਲੇ ਕੇ ਈ ਬੈਠੇ ਰੈਂਦੇ। ਏਕ ਬੁੱਕ ਛੱਡਦੀ ਨੀ ਓਦੀ ਮੰਮੀ, ਓਨੂੰ ਵੀ ਕਹਿੰਦੇ ਰਿੰਦੈਂ, ਚਾਚੀ ਨੇ ਸਾਡੇ ਓ ਕੈਂਦੇ, ਬੋਲਦੇ ਬੁੱਕ ਇੱਕ-ਇੱਕ ਵਜੇ ਤੱਕ ਆਪਨਾ, ਫੇਰ ਸਵੇਰੇ ਉੱਠੋ। ਸੱਤ ਵਜੇ, ਛੇ ਵਜੇ ਫੇਰ ਬੁੱਕ ਲੇਕੇ ਬੈਠੋ, ਪੇਪਰ ਦੇ ਟੈਂਮ ਤੇ ਇੰਨਾ ਹਾਲਤ ਖ਼ਰਾਬ ਹੋ ਚੁੱਕੀ ਏ ਨਾ, ਪੜਾਈ ਨੇ ਏ ਨੀ, ਬੱਚੇ ਟੈਂਸ਼ਨ ਲੇਂਦੇ ਵੀ ਐ ਨਾ, ਬੱਚੇ ਟੈਂਸ਼ਨ ਲੇਂਦੇ ਐ। ਪੱੜ, ਕੀ ਨਈ ਸਾਡਾ ਹੋਇਆ ਨੀ ਐ, ਨੀਂਦ ਨੀ ਹੋ ਰੀ ਤੋ ਵੀ ਲੇਕਿਨ ਟੈਂਸ਼ਨ, ਲੇਕਿਨ ਪੈਲੇ ਪੱੜ।
ਪਰ ਅੱਜ ਦੇ ਟਾਈਮ 'ਚ ਬੱਚਿਆਂ ਦੇ 'ਚ ਈ, ਕੋਮਪੀਟੀਸ਼ਨ ਐ ਕਿ ਬਈ, ਹਾਂ ਓ ਸਬ ਤੋ ਜ਼ਾਦਾ ਨੰਬਰ ਮੇਰੇ ਔਣੇ ਚਾਈਦੇ।
ਐਕਚੁਲੀ ਕਿਵੇਂ ਨਾ ਬੱਚ ਬੱਚੇ ਦੇ ਯੇ ਹੋ ਜਾਂਦਾ ਨਾ, ਫਿਰ ਤੋੜੇ ਜੇੜੇ ਨਾਲ ਦੇ ਦੋਸਤ ਹੁੰਦੇ ਨਾ, ਓ ਫਿਰ ਏ ਮਜ਼ਾਕ ਉੜਾਨ ਲਾਗ ਜਾਂਦੇ ਨੇ। ਤੋ ਓਨਾਂ ਨੂੰ ਲੱਗਦਾ ਕਿ ਨਈ, ਸਾਨੂੰ ਨੰਬਰ ਇੰਨੇ ਆਨੇ ਈ ਨਈ ਚਾਈਦੇ।
ਪਹਿਲਾਂ ਏਦਾਂ ਨੀ ਹੁੰਦਾ ਸੀਗਾ ਕਿ ਬਈ ਹਾਂ, ਕਿਸੇ ਦਾ ਪ੍ਰੈਸ਼ਰ ਹੋਏਗਾ ਕਿ ਬਈ ਤੁਸੀ ਤੇ ਅੱਛੇ ਨੰਬਰ ਨੀ ਲੈਕੇ ਆਏ, ਪੈਲ੍ਹੇ ਟਾਈਮ ਏਦਾਂ ਹੁੰਦਾ ਸੀ ਕਿ ਬਾਸ ਪਾਸ ਹੋ ਜਾਈਏ ਅਸੀਂ।
ਜਿੰਨਾ ਪੜਿਆਂ, ਪਰ ਅੱਜ ਦੇ ਟਾਈਮ ਤੇ ਓ ਕੋਮਪੀਟੀਸ਼ਨ ਹੋ ਗਿਆ ਤਾਂ ਨਿਆਣੇ ਨੇ ਇੱਕ ਦੂਸਰੇ ਨੂੰ ਦੇਖ ਕੇ ਓ ਚੀਜ਼ ਕਰਦੇ ਆ। ਓ ਬੋਲਦੇ ਓਨੂੰ ਜ਼ਾਦਾ ਨੰਬਰ ਆਏ, ਮੈਨੂੰ ਵੀ ਔਣੇ ਚਾਈਦੇ, ਮੈਂ ਹੋਰ ਪੜੂ
ਬ੍ਰੇਕ ਈ ਨੀ ਲੈਂਦੇ ਨਾ, ਫੇਰ।
ਨਈ ਸਈ ਗੱਲ ਏ, ਓ ਤਾ ਹੈ ਈ ਐ। ਬਹੁਤ ਆ, ਅੱਜ-ਕੱਲ੍ਹ ਦੇ ਬੱਚੇ ਨਾ ਵਿਚਾਰੇ ਬੋਲਦੇ ਨਾ, ਮਾਂ-ਪਿਓ ਵੀ ਇੱਕ ਚੀਜ਼ ਕੀ ਕਰ-ਕਰ ਸਕਦੇ। ਕਿਉਂਕਿ, ਇਹਨਾਂ ਦਾ ਲਿਖਣਾ ਵੀ ਇੰਨਾ ਹੈਗਾ, ਪੜ੍ਹਾਈ ਵੀ ਉਨੀਂ ਹੈਗੀ, ਉਹਨੂੰ ਕਰਵਾਣਾਂ ਵੀ ਜ਼ਰੂਰੀ ਐ। ਨਹੀਂ ਕਰੋ ਤੋਂ ਵੀ ਫਿਰ ਬੇਚਾਰੇ, ਸਕੂਲੋਂ ਡਾਂਟ ਖਾਏਂਗੇ।
ਉਹੀ ਨਾ। ਡਰਦੇ ਵੀ ਆ ਨਿਆਣੇ, ਕਿੰਨਾ ਕੁ ਮਤਲਬ ਅਸੀਂ ਇਹ ਕਰੀਏ।
ਸਈ ਗੱਲ ਏ ਕਿੰਨਾ ਤਾਂ ਹੈਗਾ। ਬੱਚੇ ਨਾ ਇੱਕ ਦੇਖੋ ਅੱਦਾਂ ਤੋਂ ਘਰ ਤੋਂ ਦਿਮਾਗ ਬੱਚੇ ਮਾਂ ਪਿਓ ਤੋਂ ਸੁਣਦੇ ਕਿ ਤੁਸੀਂ ਕੀਤਾ ਨੀ, ਕੀਤਾ ਨੀ। ਨਈ ਅਗਰ ਨਈ ਓ ਕੀਤਾ ਤਾਂ ਓਸ ਦਾ ਅੱਧਾ ਸਕੂਲੋਂ ਦਿਮਾਗ ਟੀਚਰ ਪਰੇਸ਼ਾਨ ਕਰ ਦੇਂਦੀ।
ਹੂੰ।
ਏ ਨੀ ਹੋਇਆ, ਲਰਨ ਨੀ ਹੋਇਆ, ਏ ਨਹੀਂ ਆਇਆ, ਓ ਪਨੀਸ਼ਮੈਂਟ ਵੱਖਰੀਆਂ ਮਤਲਬ ਅੱਜ ਦਾ ਏਦਾਂ ਹੋ ਚੁੱਕਿਆ ਹੈਗਾ। ਪਨੀਸ਼ਮੈਂਟ ਦੇਖੋ ਪਹਿਲੇ ਵੀ ਮਿਲਦੀ ਸੀਗੀ। ਏਦਾਂ ਨਈ ਕਿ ਨਈ ਸੀਗੀ ਬਟ ਤਾਂ ਪਹਿਲੇ ਤਾਂ ਜੋ ਚੀਜ਼ ਸੀਗੀ ਨਾ ਮਜ਼ਾ ਏ ਬੋਲਦੇ ਨਾ ਕੁੱਛ ਔਰ ਸੀਗਾ। ਵੱਖਰਾ ਸੀਗਾ ਸੱਚੀ ਬੋਤ ਈ ਵੱਖ
ਨੀ ਐ ਹੁਨ ਨਾ ਨਿਆਣਾ ਡਰ ਜਾਂਦਾ। ਮੈਨੂੰ ਮਾਕਸ ਘੱਟ ਆਏਗੇ ਤਾਂ ਮੰਮੀ ਪਾਪਾ ਗੁੱਸਾ ਕਰੇਂਗੇ। ਹਾਂ ਮੰਮੀ ਪਾਪਾ ਗੁੱਸਾ ਕਰੂੰਗੀ ਸਾਨੂੰ ਬੋਹਤ ਹੋ ਜਾਂਦੇ ਆ, ਬੋਤ ਹੋ ਜਾਂਦੇ ਆ।
ਪਹਿਲੇ ਦੇ ਬੱਚੇ ਕਿਵੇਂ ਸੀ ਨਾ ਧਿਆਨ, ਧਿਆਨ ਨਹੀਂ ਦਿੰਦੇ ਹਾਂ ਚਲੋ ਘੱਟ ਗਏ ਘੱਟ ਗਏ ਨੰਬਰ ਚਲੋ ਛੱਡ ਦੋ। ਨੈਕਸਟ ਟਾਈਮ ਹੋ ਜਾਣਾਂਗੇ ਓ ਧਿਆਨ ਹੀ ਨੀ ਦੇਂਦੇ ਸੀ ਜਾਦਾ, ਅੱਜ-ਕੱਲ ਦੇ ਬੱਚੇ ਬੜੇ ਸੀ ਰੀਅਸ ਹੋ ਜਾਂਦੇ ਐ।
ਅੱਜ-ਕੱਲ੍ਹ ਬੋਤ ਜਾਦਾ ਐ। ਡਰ ਜਾਂਦੇ ਨਾ ਮਾਪਿਆਂ ਤੋਂ ਵੀ ਡਰ ਜਾਂਦੇ, ਸਕੂਲ ਟੀਚਰਸ ਤੋਂ ਡਰਦੇ ਆ ਪਰ ਮਾਪਿਆਂ ਤੋਂ ਵੀ ਡਰਦੇ। ਕਿ ਬਈ ਅਸੀਂ ਨੰਬਰ ਘੱਟ ਲਿਆਵਾਂਗੇ। ਸਾਨੂੰ ਏਦਾਂ ਪ੍ਰੋਬਲਮ ਆਏਗੀ, ਪਾਪਾ ਗੁੱਸਾ ਕਰੇਗੇ ਮੰਮਾ ਗੁੱਸਾ ਕਰੇਗੇ ਬਟ ਏ ਨੀ- ਸੋਚਦੇ ਕਿ ਬਈ ਨਹੀਂ ਗੁੱਸਾ ਕਰੇਗੇ ਤੁਸੀਂ ਪੜ੍ਹਾਈ ਕਰੋ।
ਉਈ ਗੱਲ ਐ, ਵੋਈ ਗੱਲ ਐ, ਸਈ ਗੱਲ ਐ।
ਏ ਏਨਾਂ ਦੇ ਪਾਪਾ ਬੋਲੋ ਕੇ ਬੈਠ ਜਾਓ ਤੁਸੀਂ ਏ, ਬੀ, ਸੀ ਲਿਖੋ, ਵਨ ਟੂ, ਥ੍ਰੀ ਲਿਖੋ ਏ ਕਰੋ, ਓ ਕਰੋ। ਪਿੱਛੇ ਪੈ ਜਾਂਦੇ ਫੇਰ ਮੈਂ ਬੋਲੂੰਗੀ ਥੋੜਾ ਜਾ ਤਾਂ ਓਨਾਂ ਨੂੰ ਬ੍ਰੇਕ ਦੋ। ਬੱਚੇਆਂ ਨੂੰ ਵੀ, ਹੈਗੀਆਂ ਵੀ ਛੋਟੀਆਂ ਜਿਆਂ ਬੈਠਦੀਆਂ ਨਈ ਐ ਓ ਵੀ। ਨਿਆਣੇ ਨੂੰ ਹਾਲੇ ਇੰਨੀ ਸਮਝ ਨਈ ਐ, ਬਟ ਕੀ ਹੁੰਦਾ ਫੇਰ ਵੀ ਓ ਥੋੜ੍ਹਾ-ਥੋੜ੍ਹਾ ਵਿੱਚੇ ਕਰਦੀ ਐ।
ਦੇਖੋ ਓਨਾਂ ਨੂੰ ਕਿਸੇ ਓ ਤੋਂ ਬੋਤ ਈ ਛੋਟੀ ਐ, ਜਿਵੇਂ-ਜਿਵੇ ਵੱਡੀ ਕਲਾਸ ਹੁਨ ਬੋਲੇ ਨਾ ਫਸਟ 'ਚ ਜਾਏਗੀ। ਤੋਂ ਓਨਾਂ ਨੂੰ ਸਮਝ ਆਏਗੀ ਕਿ ਕਿਵੇਂ ਕਰਨਾ ਐ, ਕੀ ਐ। ਹੁਨ ਤੱਕ ਤੋਂ ਓਨਾਂ ਨੂੰ ਕਿਸੇ ਐਕਟੀਵਿਟੀ ਦੇ ਵਿੱਚ ਈ ਦੇਖੋ ਸਮਝਾਨਾ ਐ ਓਨਾਂ ਨੇ ਟੀਚਰ ਨੇ। ਤੁਸੀਂ ਓਨਾਂ ਨੂੰ, ਓਨਾਂ ਦੇ ਦਿਮਾਗ 'ਚ ਪਾਓਗੇ ਵੀ ਨਾ ਤੋਂ ਵੀ ਨੀ ਓਨਾਂ ਦੇ ਯੇ ਹੋਨਾ। ਕਿ ਤੁਸੀਂ ਕੀ ਕਰ ਰੇ ਹੋ। ਨਈ ਜਾਏਗਾ ਦਿਮਾਗ 'ਚ ਹੁਨ ਕਿਉਂਕਿ ਹੁਨ ਤੋਂ ਥੋੜ੍ਹਾ ਟਾਈਮ ਦੋ। ਹੋ ਜਾਂਦਾ ਐ ਅੱਜ-ਕੱਲ ਜਿਵੇਂ
ਨਿਆਣਿਆਂ ਨੇ ਆਟੋਮੈਟਿਕਲੀ ਅਪਨੇ ਆਪ ਵੀ ਹੁਨ ਏਨਾਂ ਦੇ ਸਕੂਲ ਦਾ ਹੈਗਾ ਆ, ਓਨਾਂ ਨੇ ਏਨਾ ਬੋਲਿਆ ਸੀਗਾ। ਕਿ ਇਨਾਂ ਨੂੰ ਅਸੀਂ ਹੋਮਵਰਕ ਜੋ ਵੀ ਐ, ਪ੍ਰੈਕਟੀਕਲਸ ਐ ਸਭ ਅਸੀਂ ਏਥੇ ਈ ਕਰਾਵਾਂਗੇ। ਕਿਉਂਕਿ ਕੀ ਐ ਨਿਆਣਾ ਬੋਲ ਜਾਂਦੇ ਕਿ ਸਾਡੇ ਸਾਹਮਣੇ ਕਰੇਗਾ। ਘਰ ਲੈ ਕੇ ਜਾਏਗਾ ਤਾਂ ਓ ਮਾਂ-ਪਿਓ ਨੂੰ ਕਰਨਾ ਪੈਣਾ। ਓ ਮਾਪਿਆਂ ਨੂੰ ਕਰਨਾ ਪੈਣਾ ਇਸ ਕਰਕੇ ਓ ਬੋਲ ਦੇਂਦੇ ਕਿ ਬਈ ਅਸੀਂ ਅਸੀਂ ਐ ਚੀਜ਼, ਹੈਲੋ ਹਾਂਜੀ ਓ
ਹਾਂਜੀ ਆਵਾਜ ਆ ਰੀ ਐ ਭਾਬੀ? ਹਾਂਜੀ। ਹਾਂਜੀ ਤੁਹਾਡੀ ਆਵਾਜ਼ ਬ੍ਰੇਕ ਹੋ ਗਈ ਸੀ ਵਿੱਚ।
ਹਾਂਜੀ, ਓ ਮੌਸਮ ਵੀ ਇਦਾਂ ਹੋਇਆ ਐ ਨਾ ਮੀਂਹ ਵਾਲਾ। ਅੱਜ ਸਵੇਰ ਦਾ ਏਦਾਂ ਹੀ ਚੱਲਣ ਦੀਆ ਉਹਦੇ ਕਰਕੇ ਕਿਓ ਹਾਂ।
ਕਦੋਂ ਆਂਦਾ ਕਦੋਂ ਚਲੇ ਜਾਂਦਾ।
ਨੈਟਵਰਕ ਪ੍ਰੋਬਲਮ ਬੜਾ ਆਉਣ ਢਆ ਅੱਜ ਸਵੇਰ ਦਾ ਏਦਾਂ ਹੀ ਹੋ ਰਿਆ।
ਸਹੀ ਗੱਲ ਏ। ਇਵੇਂ ਹੀ ਹੋ ਰਿਆ ਪ੍ਰੋਬਲਮ ਆਂਦਾ ਹੀ ਦੇਖੋ ਹੁਣ ਨੈਟਵਰਕ ਵੀ ਬਰਸਾਤਾਂ ਦੇ ਵਿੱਚ ਇੱਦਾਂ ਹੀ ਤੰਗੀ ਆਏਗੀ।
ਉਹੀ ਏ। ਏਦੇ ਵਿੱਚ ਹੀ ਨਿਆਣੇ ਬੋਲਦੇ ਕਿ ਪਲੀਜ਼ ਮੰਮਾ ਸਕੂਲ ਨੀ ਜਾਨਾ ਬਾਰਿਸ਼ ਹੋ ਰੀ ਹੈ।
ਬੱਚੇ ਵਿਚਾਰੇ ਏ ਹੋ ਜਾਂਦਾ ਨਾ ਮੀਂ ਆ ਰਿਆ ਮੀਂਹ ਦੇ ਵਿੱਚ ਕੋਈ-ਕੋਈ ਬੱਚਾ ਨਾ ਕਿਵੇਂ ਕਿਰਕ ਕਰਦਾ ਚਿੱਕੜ ਤੋਂ ਉਹਨਾਂ ਨੂੰ ਲੱਗਦਾ ਹਾਏ ਚਿ ਕੜ ਏਗਾ ਬਾਹਰ। ਕਿਵੇੈਂ ਏ ਕਰਾਂ
ਅਸੀਂ ਇਨਾਂ ਨੂੰ ਵੀ ਬੋਲਯਾ ਸੀ ਸ ਕੂਲ ਜਾਂਦੇ ਹੁੰਦੇ ਸੀ ਮੀਂਹ ਪੈਂਦਾ ਮਜ਼ਾ ਇੰ ਨੀ ਆਉਂਦੇ ਹੁੰਦੇ ਸਿ ਕਿ ਜਾਂਦੇ ਹੋਯਾ ਬੜਾ ਖੁਸ਼ ਹੋ ਕੇ ਜਾਣਾ ਬਾਰਿਸ਼ ਹੋਗੀ। ਗਿੱਲੇ ਹੋ ਜਾਣਾ ਸਭ ਕਰਨਾ। ਇਹ ਨਿਆਣੇ ਅੱਜ ਦੇ ਟਾਈਮ ਤਾਂ ਬੋਲਦੇ ਸਕੂਲ ਜਾਣ ਲੱਗੀ ਹੋ ਸੀ ਜਰਾ ਚ ਗਿੱਲੇ ਨਾ ਹੋਈ ਏ ਬਸ।
ਔਈ-ਔਈ।
ਹਾਂ ਅਸੀਂ ਆਪਣੇ ਟਾਈਮ ਤੇ ਇੰਨਾ ਇੰਜੋਏ ਕਰਨਾ।
ਸਹੀ ਔ ਤਾਂ ਹੈ ਹੀ ਹੈ ਔਰ ਰੋਟੀ ਹੋ ਗਈ ਭਾਬੀ‌। ਰੋਟੀ ਹੋਗੀ?
ਭੈਣ ਜੀ ਕੋਲ ਆ ਰਿਆ ਇੱਕ ਆਪਾਂ ਕਰਦੇ ਆ ਫਿਰ ਗੱਲ।
ਹਾਂਜੀ-ਹਾਂਜੀ, ਓਕੇ-ਓਕੇ ਸਤਿ ਸ਼੍ਰੀ ਕਾਲ ਜੀ‌।